ਹੈਲੋ।
ਕਾਲ ਭੈਣ ਜੀ, ਹੋਰ ਕੀ ਹਾਲ ਚਾਲ।
ਠੀਕ ਹੈ ਤੁਸੀਂ ਸੁਣਾਓ
ਬਸ ਵਦੀਆ, ਹੋਰ ਘਰ ਪਰਿਵਾਰ ਸਭ ਠੀਕ-ਠਾਕ?
ਹਂਜੀ- ਹਂਜੀ ਸਬ ਠੀਕ-ਠਾਕ।
ਚਲੋ, ਬਸ ਸਾਡਾ ਵੀ ਸਬ ਵਦੀਆ। ਹੋਰ ਹਾਂਜੀ- ਹਾਂਜੀ। ਬੱਚੇ ਠੀਕ ਨੇ ਲਗੇ ਸ਼ਰਾਰਤਾਂ ਕਰਨ। ਹਾਂਜੀ। ਹੋਰ ਸੁਨਾਓ? ਅਸੀ ਅੱਜ ਦਾਲ ਮੱਖਨੀ ਬਨਾਈ ਏ।
ਅੱਛਾ-ਅੱਛਾ।
ਪਾਣੀ। ਨਈ- ਨਈ ਖਾਈ ਨੀ ਅਜੇ, ਇਨਾਂ ਦੇ ਮੇਰੇ ਹਸਬੈਂਡ ਦੇ ਕੁਛ ਫਰੈਂਡਸ ਨੇ ਆਓਣਾ ਸੀਗਾ।
ਅੱਛਾ-ਅੱਛਾ।
ਤਾਂ, ਬਸ ਡਿਨਰ ਤਿਆਰ ਕੀਤਾ ਹੈ, ਹੁਣੂੰ ੳ ਆਣਗੇ ਤੇ ਖਾਵਾਂਗੇ। ਅੱਸੀ ਅੱਜ ਬਨਾਈ ਹੈ। ਦਾਲ ਮੱਖਨੀ, ਚਾਵਲ, ਸ਼ਾਹੀ ਪਨੀਰ
ਅੱਛਾ-ਅੱਛਾ।
ਹਾਂਜੀ, ਨਾਲ ਰਾਇਤਾ ਨਾਲ ਸੈਲਡ ਔਰ ਲੱਛਾ ਪਰਾਂਠਾ।
ਅੱਛਾ-ਅੱਛਾ। ਕੋਈ ਸਪੈਸਲ ਹੀ ਗੈਸਟ ਆਰੇ ਲੱਗਦਾ?
ਹਾਂਜੀ-ਹਾਂਜੀ। ਸਪੈਸ਼ਲ ਗੈਸਟ ਆ ਰੇ ਨੇ।
ਕੀ ਕੁੱਛ ਹੈਗੈ ਅੱਜ?
ਨਹੀਂ, ਨਹੀਂ ਹਸਬੈਂਡ ਦੇ ਫਰੈਂਡਸ ਆ ਰੇ ਨੇ ਬਸ।
ਠੀਕ ਹੈ।
ਕਹਿੰਦੇ ਸੀ ਖਾਤਰਦਾਰੀ ਕਰ ਦੇਓ, ਮੈਂ ਕਿਹਾ ਠੀਕ ਹੈ ਜੀ।
ਠੀਕ ਹੈ- ਠੀਕ ਹੈ।
ਅਸੀ ਲੱਗੀ ਦੀਆਂ ਮਾਵਾਂ- ਧੀਆਂ ਕੰਮ ਕਰਨ ਅੱਜ।
ਠੀਕ ਹੈ।
ਹਾਂਜੀ-ਹਾਂਜੀ, ਹੋਰ ਤੁਸੀ ਸੁਨਾਓ, ਤੁਸੀ ਕਿ ਬਨਾਯਾ ਅੱਜ?
ਬਸ ਅਸੀਂ ਅੱਜ ਬਣਾਏ ਸੀਗੇ, ਆਲੂ -ਵੜੀਆਂ ਬਣਾਈਆਂ ਸੀਗੀਆਂ।
ਓ ਮੇਰੇ ਹਸਬੈਂਡ ਨੂੰ ਬੜੀਆਂ ਹੀ ਪਸੰਦ ਨੇ ਭੈਣ ਜੀ। ਇਹ ਤਾਂ ਬੜੇ ਖੁਸ਼ ਹੋ ਕੇ ਖਾਂਦੇ ਨੇ। ਭੇਜ ਦਿਓ, ਪਾਰਸਲ ਕਰਾ ਦਿਓ।
ਠੀਕ ਐ। ਠੀਕ ਐ, ਮੇਰੇ ਬੇਟੇ ਨੂੰ ਤਾਂ ਪਸੰਦ ਨੀ ਆਨੀ। ਉਹਨੂੰ ਪਸੰਦ ਨੀਂ। ਉਹਨੇ ਖਾਈਆਂ ਨੀ।
ਬੱਚਿਆਂ ਨੂੰ ਫਰੈਂਚ ਫਰਾਈਜ਼ ਦੇ ਦੋ। ਪੀਜ਼ਾ, ਬਰਗਰ ਦੇ ਦੋ, ਐਹ ਚੀਜ਼ਾਂ ਪਸੰਦ ਕਰਦੇ ਨੇ ਬੱਚੇ ਤੇ।
ਹਾਂ।
ਬੱਚੇ ਨੀ ਖਾਂਦੇ ਰੋਟੀ।
ਉਹ ਨੀ ਖਾਂਦੇ।
ਹਾਂਜੀ, ਸਾਡਾ ਟਿੱਡੂ ਵੀ ਹੈਗਾ ਐ, ਰੋਟੀ ਦੇਓ ਤੇ ਖਾਣੀ ਨੀ -ਤੇ ਪੀਜ਼ਾ, ਬਰਗਰ ਰੱਖ ਦੇਓ ਤੇ ਖਾ ਲੈਂਦੇ ਨੇ।
ਆਲਣੈ।
ਸਭ ਬੱਚ, ਸਭ ਬੱਚਿਆਂ ਦਾ ਏਹੀ ਹਾਲ ਐ।
'ਤੇ
ਹੋਰ ਕਿਆ ਮੰਨਦੇ ਵੀ ਨੀ ਨਾ। ਹੋਰ ਸੁਣਾਓ, ਵਦੀਆ।
ਹਮਮ, ਬੁਟੀਕ ਦਾ ਕੰਮ ਕਿਵੇਂ ਚੱਲਦਾ ਤੁਹਾਡਾ?
ਹਾਂਜੀ ਭੈਂਜੀ, ਕੰਮ ਤਾਂ ਬਹੁਤ ਵਧੀਆ।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
ਹਾਂਜੀ -ਹਾਂਜੀ। ਹਾਂਜੀ, ਬਸ ਥੋੜ੍ਹਾ ਜਿਹਾ ਫਰੀ, ਡਿਜ਼ਾਇਨ ਜਿੱਦਾਂ ਦਾ ਹਾਂਜੀ - ਹਾਂਜੀ, ਜਿੱਦਾਂ ਦਾ ਮਰਜ਼ੀ ਡਿਜ਼ਾਇਨ ਬਣਵਾ ਲਉ। ਹਾਂਜੀ, ਬਟ ਡਿਜ਼ਾਇਨ ਦੇ ਪੇ ਐਕਸਟਰਾ ਕਰਨਾ ਪੈਂਦਾ ਨਾ।
ਅੱਛਾ, ਕਿੰਨੇ ਐਕਸਟਰਾ ਲੈਂਨੇ ਆ ਤੁਸੀਂ?
ਡਿਜ਼ਾਇਨ ਦੇ ਅਕੋਰਡਿੰਗ ਆ ਜੇ ਤਾਂ ਲੇਸ ਲਗਵਾਣੀ ਐ। ਫਿਰ ਸੌ- ਤੇ ਅੱਜ ਨੈਕ -ਨੁੱਕ ਵੀ ਡਿਜ਼ਾਇਨ ਕਰਾਣਾ ਨਾਲ, ਫਿਰ ਵਨ ਫਿਫਟੀ ਆ।
ਅੱਛਾ -ਅੱਛਾ।
ਹਾਂਜੀ।
ਠੀਕ ਐ।
ਹਾਂਜੀ -ਹਾਂਜੀ। ਅੱਜ ਮੇਰੇ ਨਾਲ ਤੇ ਬੜੀ ਮਾੜੀ ਹੋਈ। ਤੁਹਾਨੂੰ ਗੱਲ ਸੁਣਾਵਾਂ, ਅੱਜ ਮੈਨੂੰ ਨਾ, ਨਵੇਂ ਅ ਮੇ ਕੋ ਮੇਰੇ ਨਾ ਬਹੁਤ ਪੁਰਾਣੇ ਕ ਕਸਟਮਰ ਹੈ। ਉਹਨਾਂ ਦੇ ਅੱਗੇ ਯੇ ਕੋਈ ਕਸਟਮਰ ਆ। ਉਨ੍ਹਾ ਦਾ ਜਿੱਦਾਂ ਨਾ ਸ਼ੋਪ ਹੈ ਕੱਪੜੇ ਦੀ। ਉਹਨਾਂ ਦੇ ਅੱਗੇ, ਉਹਨਾਂ ਦੇ ਵੀ ਕਸਟਮਰ ਸੀਗੇ। ਔਹ ਨਾ, ਮੈਂ ਜਦੋਂ ਉਹਨਾਂ ਦੇ ਔਹ ਆਂਦੇ ਸੀ ਨਾ ਕੱਪੜੇ ਲੈਣ, ਔਹ ਮੈਨੂੰ ਬਾਰ- ਬਾਰ ਹੁਨ ਕਰਾਂਗੇ ਤੁਸੀਂ, ਸੂਟ ਸੀ ਕੇ ਦੇਓ, ਸੂਟ ਸੀ ਕੇ ਦੇਓ।
ਅੱਛਾ।
ਤੇ ਚਲੋ, ਮੈਂ ਇੱਕ ਸੂਟ ਸੀ ਕੇ ਦੇ ਦੇਤਾ ਓਨਾ ਨੂੰ ਸੀਪਲ, ਹੈਨਾ ਤੇ ਸਿੰਪਲ ਸੂਟ ਸੀ ਕੇ ਦੀਤਾ, ਤੇ ਓਨਾਂ ਨੂੰ ਪਸੰਦ ਵੀ ਆਏਆ ਸਭ ਕੁਛ ਹੋ ਗੇਆ। ਸਵਾਈ ਦੇਣ ਲੱਗੇ ਰੋਣ ਲੱਗ ਗੇ।
ਸਭ ਏ ਸਾਰੇ ਪਾਸੇ ਏਈ ਹਾਲ ਐ।
ਦੇਖੋ ਜੀ ਅਸੀਂ ਵੀ ਮੇਨਤ ਕਰਦੇ ਆ ਹਨਾ।
ਹਾਂ।
ਨੀ ਮਤਲਵ ਕਲ ਅ ਸੂਟ ਕਟੀਗ ਕਰਨਾ ਸਲਵਾਰ ਸੀਣੀ, ਅੱਖਾਂ ਲੱਗਦੀ ਐ ਆ ਸਰ ਸ ਅ ਉੱਪਰ ਸਮਾਨ ਲੱਗਦੈ ਨਾ। ਮਤਲਵ ਸਾਢੇ ਤੇਨ ਸੌ ਰੁਪਇਆ ਓਨਾ ਨੂੰ ਆ ਔਖਾ ਲੱਗਾ ਨਾ, ਮੈਨੂੰ ਦੇਣਾ। ਮਤਲਵ ਮੈਂ ਕੇਆ ਆਂਟੀ ਜੀ ਅੱਜ ਤੋਂ ਬਾਦ ਮੈਂ ਨਾ ਤਧਾਡੇ ਕੰਮ ਕਰੂੰਗੀ ਮੈਂ ਕੇਆ।
ਹਾਂ ਏਤੇ ਵੀ ਏਈ ਹਾਲ ਆ ਪੈਸੇ ਦੇਣ ਲੱਗੇਆ ਰੋਣਗੀਆਂ
ਵੀ ਕੰਮ ਧਾਨੂੰ ਬੇਲਕੁਲ ਓਕੇ ਚਾਈਦਾ ਐ ਏਕਦਮ ਪਰਫੈ ਧਾਨੂੰ ਈਟਰਲੋਕ ਵੀ ਚਾਈਦੀ ਆ ਧਾਨੂੰ ਪ੍ਰੈੱਸ ਵੀ ਚਾਈਦੀ ਆ ਤਾਂ ਧਾਸੀਂ ਪਾਈਪਿੰਗ ਵੀ ਲਾ ਤੇ ਓ ਤਾਂ ਫੇਰ ਤੁਸੀਂ ਪੈਸੇ ਦੇਣ ਲੱਗੇ ਕੇਉ ਰੋਂਦੇ ਓ। ਸੂਟ ਤੁਸੀਂ ਪੰਜ ਹਜ਼ਾਰ ਦਾ ਲੈ ਲੋਂਗੇ ਸਵਾਈ ਤਹਾਨੂੰ ਦੋ-ਤੇਨ ਸੌ ਵਿੱਚ ਚੁਬਦੀ ਆ।
ਹਾਂ।
ਫੇਰ ਮੈਂ ਤਾਂ ਅੱਜ ਬੜਾ ਮਨ ਦੁਖੇਆ ਮੈਂ ਤਾਂ ਓਨਾਂ ਨੂੰ ਹੱਥ ਜੋੜ ਤੇ ਮੈਂ ਕੇਆ ਦੇਖੋ ਜੀ ਮੇਨੂੰ ਕਾ ਕਸਮ ਕੰਮ ਦਾ ਘਾਟਾ ਨੀ ਤੇ ਧਾਨੂੰ ਦੁਕਾਨਾਂ ਦਾ ਘਾਟਾ ਨੀ ਐ ਨਾ। ਤੁਸੀਂ ਮੈਂ ਕੇਆ ਕੀਤੇ ਹੋਰ ਬਣਵਾ ਲੋਗੇ ਮੈਂ ਲੋਸ ਕਰ ਕੇ ਅਪਣਾ ਕੰਮ ਨੀ ਕਰ ਸਕਦੀ, ਅਪਣੇ ਬੱਚੇ ਛੱਡ ਕੇ ਕੰਮ ਕਰਨਾ ਐ, ਨੀਗਾ ਲਾਣੀ ਸਭ ਕੁਛ ਫੇਰ
ਏਥੇ ਵੀ ਏਈ ਹਾਲ ਏ ਮੈਂ ਵੀ ਨੇਲ ਦਾ ਕੰਮ ਕਰਦੀ ਆ ਨਾ ਕੀਸੇ ਨੇ ਮੇਰੇ ਕੋ ਨੇਲ ਪੈਲਾਂ ਤਾਂ ਬਣਵਾ ਗੀ
ਤੁਹਾਡਾ ਨੇਲਜ ਵਾਲਾ ਕੰਮ ਮੇਨੂੰ ਬੌਤ ਪਸੰਦ ਐ। ਮੈਂ ਧਾਡੀਆਂ ਵੀਡੀਓਜ਼ ਵੀ ਦੇਖੀਆਂ ਬਹੌਤ ਅੱਛਾ ਲੱਗੇਆ।
ਆ ਹਾਂ।
ਹਾਂਜੀ ਮੈਂ ਪੈਲਾਂ ਕਰਵਾਏ ਸੀ ਨਾ, ਧਾਡੇ ਤੋਂ ਜਦੋਂ ਏਕ ਵਾਰੀ, ਓਸ ਸਭ ਨੇ ਪਸੰਦ ਕੀਤੇ ਮੈ ਰਾ
ਸੰਮਾਲ ਕੇ ਕਾਫੀ ਟਾਈਮ ਮ ਮਤਲਵ ਨੀਕਲ ਗੇਆ ਮੇਰਾ ਬੌਤ ਅੱਛੇ ਮਤਲਵ ਲਗੇਆ ਮੇਨੂੰ ਤੁਹਾਡਾ ਕੰਮ।
ਅੱਛਾ।
ਮੈਂ ਤਾਂ ਅੱਗੇ ਸਭ ਨੂੰ ਕੈਂਦੀ ਆਂ ਕੇ ਜੇ ਕੰਮ ਕਰਵਾਣਾ ਤੇ ਓਨਾਂ ਕੋਲੋਂ
ਦੱਸੇਆ ਕਰੋ।
ਕਰਵਾ ਲੋ ਹਾਂਜੀ ਮੈਂ ਓਨਾਂ ਨੂੰ ਕੈਂਨੀ ਹੁੰਦੀ ਆ ਕੇ ਓਨਾਂ ਤੋਂ ਕਰਵਾ ਲਿਆ ਕਰੋ। ਕਾਫੀਸ ਜਣੇਆਂ ਨੇ ਪਸੰਦ ਕੀਤਾ, ਧੁਡਾ ਕੰਮ।
ਅਜੇ ਮੈ ਪੈਸੇ ਵੀ ਘੱਟ ਹੀ ਲੈਂਨੀ ਆ।
ਹਾਂ ਓਈ ਕੈ ਰਈ ਆ ਨਾ, ਧਾਡਾ ਪ੍ਰਾਈਜ਼ ਵੀ ਸਈ ਐ ਔਰ ਕੰਮ ਵੀ ਬਹੁਤ ਅੱਛਾ ਐ।
ਹਾਂ।
ਜੀਨਾ ਤੁਸੀਂ
ਮੈਂ ਵੀ ਆਪਣੇ ਬਣਾਏ ਸੀ ਮੇਰੇ ਸਾਰੇ ਗਲੀ ਚ ਦੇਖੇ ਮੈਨੀ ਆਪੇ ਬਣਾਏ ਹਾਂਜੀ-ਹਾਂਜੀ। ਤੇ ਓਨਾਂ ਨੂੰ ਵੀ ਬੌ ਪਸੰਦ ਆਏ ਓਨਾਂ ਨੂੰ ਵੀ। ਉਦਾਂ ਤਾਂ, ਮੇਰੇ ਕੋਲ ਬਣਵਾਏ ਮਹੱਲੇ ਵਾਲੇ ਨੇ ਇੱਕ ਦੋ ਤੇ ਇੱਕ ਐਕਸਟਰਾ ਬਣਵਾਏ ਸੀਗੇ।
ਹਾਂਜੀ, ਹਾਂਜੀ
ਥੋੜਾ ਨਾ ਰੇਟ ਥੋੜਾ ਵਧਾ ਲੈ ਲਓ, ਮੇਰੇ ਹਸਬੈਂਡ ਬੋਲਦੇ ਆ। ਕਿ ਬਹੁਤ ਘੱਟ ਲੈਂਦੀ ਆ ਤੂੰ ਪੈਸੇ ਵਧਾ ਕੇ ਦੱਸ ਇਸ ਵਾਰੀ ਮੈਂ ਵਧਾ ਕੇ ਸੌ ਰੁਪਇਆ ਸੌ ਜਿਆਦਾ ਵੀ ਨੀ ਸੌ। ਫਿਰ ਦੱਸਿਆ।
ਹਾਂਜੀ ਨਹੀ ਪਤਾ ਕੀ ਮੇਹਨਤ ਲੱਗਦੀ ਹੈ ਤੁਸੀ ਨਿਗਾਹ ਲੱਗਦੀ ਹੈ ਫੇਰ।
ਹਾਂ।
ਲੱਗਦਾ ਨੇਲ ਪੇਂਟਸ ਵੀ ਇਹ ਬਹੁਤ ਮਹਿੰਗੀਆਂ ਨੇ ਹਾਂਜੀ।
ਤੇ ਬਣਵਾ ਚੱਲ ਪਹਿਲਾਂ ਤਾਂ ਕਹਿਤਾ ਹਾਂਜੀ। ਜੀ ਬਣਾ ਦੋ 'ਚ ਕੋਈ ਗੱਲ ਨੀ ਬਣਾ ਤੇ ਹੈਂ। ਹੁਣ ਮੈਂ ਕਿਹਾ ਬਣ ਗਏ ਲੈ ਜਾਓ ਕਹਿੰਦੀ ਪੈਸੇ ਜ਼ਿਆਦਾ ਮੈਂ ਮੈਂ ਕਿਹਾ ਕੋਈ ਨੀ। ਅਥਰੋੰ ਉਹ ਅੱਗੇ ਕਿਸੇ ਹੋਰ ਸੇ ਉਹ ਤਾਂ ਸੇਲ ਹੋ ਜਾਣੇ ਮੇਰੇ ਤਾਂ।
ਹਾਂਜੀ ਹਾਂਜੀ ਹਾਂਜੀ
ਮਿਹਨਤ ਬਥੇਰੇ ਕੋਲ ਦੋ ਕਾਕੇ ਦੇ ਸਕੂਲ ਦੀ ਹੈਗੀਆ। ਰਹਿਣ ਉਹਦੀ ਮੰਮਾ ਹੈਗੀਆਂ ਨੇ ਦੋ ਉਹਨਾਂ ਦੇ ਕੋਲ ਆਈ ਐ। ਮੈਂ ਉਹਨਾਂ ਨੂੰ ਸੇਲ ਕਰ ਦੇਨੇ ਅੱਗੋਂ।
ਉਹੀ ਨਾ ਲੋਕੀ ਨਾ ਏਦਾਂ ਮ ਨਾਪਤੋਲ ਕਰਨ ਲੱਗ ਜਾਂਦੇ ਜਿੱਦਾਂ ਨਾ। ਸਬਜ਼ੀ ਮੰਡੀ 'ਚ ਆਏ
ਹਾਂ ਮੈਂ ਕਿਹਾ ਮੈਂ ਉਹਨਾਂ ਨੂੰ ਸਗੋਂ ਕਿਹਾ ਮੈਂ ਪਹਿਲਾਂ ਮੈਂ ਘੱਟ ਤਾਂ ਲੈਂਦੀ ਸੀ ਉਦੋਂ ਮੈਂ ਸਿੱਖਿਆ ਸੀ ਸਟਾਰਟਿੰਗ
ਹਾਂਜੀ ਹਾਂਜੀ
ਤੇ ਹੁਣ ਥੋੜਾ ਮੈਨੂੰ ਚੰਗੀ ਤਰ੍ਹਾਂ ਆ ਗਿਆ ਤੇ ਚਲ ਮੇਰਾ ਸਮਾਨ ਵੀ ਮਹਿੰਗਾ ਮੈਂ ਨੇਲ ਪਿੰਟਾਂ ਜੋ ਉਹਨਾਂ ਨੇਲ ਪੇਂਟ ਕਹੀ ਮ ਐਕਸਟਰਾਂ ਲਿਆਈ ਬਜ਼ਾਰੋਂ ਜਾ ਕੇ ਤੇ ਸਪੈਸ਼ਲ ਜਾ ਕੇ ਹਾਂ ਕਿ ਮੈਂ ਇਹ ਮੈਨੂੰ ਇਹ ਲੇਬਣਡ ਚਾਹੀਦੀ ਹੈ ਫਿਰ ਸਪੈਸਲ ਗਈ ਉਹ ਲੇਬਣਦੇ ਲਿਆਈ ਆ ਪਰ ਐਂਡ 'ਚ ਜਾ ਕਹਿੰਦੀ ਨਹੀਂ ਤੁਹਾਡੇ ਪਰਾਇਜ ਜ਼ਿਆਦਾ ਹੈ
ਪਤਾ ਨੀ ਲੋਗ ਏਦਾਂ ਸਮਝਦੇ ਨੇ ਕਿ ਮਤਲਬ ਅਸੀਂ ਬਸ ਐਵੇਂ ਹੀ ਕੰਮ ਕਰ ਰਹੇ ਜਿੱਦਾਂ ਸਾਡੇ ਘਰ ਦੇ ਨੂੰ ਸਾਡੀ ਲੋੜ ਨੀ ਹੈ ਜਾਂ ਹਨਾ ਮਤਲਬ ਅਸੀਂ ਵਿਹਲੇ ਹਾਂ
ਨਾ
ਮਤਲਬ ਮੈਨੂੰ ਨੀ ਅੱਛਾ ਲੱਗਦਾ ਮੈਂ ਉੱਥੇ ਨਾ ਬੈਂਕ ਗਈ ਸੀਗੀ ਤਾਂ ਉੱਥੇ ਸਕਿਓਰਟੀ ਗਾਰਡ ਜਿਹੜੇ ਸੀਗੇ ਨਾ ਪੁਲਿਸ
ਹਾਂ
ਉਹ ਨਾ ਮੇ ਅ ਚੱਲਦੀ ਨਹੀਂ ਪਈ ਸੀ ਮਸ਼ੀਨ ਐਂਟਰੀ ਪਾਉਣੀ ਸੀਗੀ ਮਸ਼ੀਨ ਨੀ ਚੱਲਦੀ ਪਈ ਸੀਗੀ ਤੇ ਮੈਂ ਨਾ ਉਹਨਾਂ ਨੂੰ ਕਿਹਾ ਮੈਂ ਮਸ਼ੀਨ ਨੀ ਚੱਲ ਰਹੀ ਤੇਂ ਉਹਨਾਂ ਨੇ ਨਾ ਚਲਾ ਕੇ ਦਿੱਤੀ ਤਾਂ ਮੈਨੂੰ ਕਹਿੰਦੇ ਤੁਸੀਂ ਕੰਮ ਕੀ ਕਰਦੇ ਹੋ ਮੈਂ ਕਿਹਾ ਬੁਟੀਕਾ ਲੈ ਕਹਿੰਦੇ ਬਟੀਕਾਂ ਵਾਲਿਆਂ ਦੀ ਤਾਂ ਮੂੰਜ ਆ ਗਲਾ ਪਾਈ ਦੀਆ ਬਟੀਕਾਂ ਵਾਲਿਆਂ ਨੇ ਮੈਂ ਕਿਹਾ ਤੁਹਾਨੂੰ ਪੈਸੇ ਦੇ ਕਦੇ ਬੁਟੀਕਾਂ ਵਾਲਿਆਂ ਦੇ ਮਿਹਨਤ ਨੀ ਦਿਖਦੀ ਹਾਂ
ਏਹਦਾ
ਮਤਲਬ ਹਾਂ ਕਟਿੰਗ ਕਰਨਾ ਅੱਜ ਕੱਲ ਕਿੰਨਾ ਫੈਂਡੀ ਹੋ ਗਿਆ ਫੇਰ ਆਹਸ ਪਾੜਾ ਸਿਲਕ ਹੋ ਗਿਆ, ਆ ਕਿੰਨੇ ਸਿਲਕੀ- ਸਿਲਕੀ ਕੱਪੜੇ ਨੇ। ਬੜੇ ਔਖੇ ਨੇ, ਲੋਕੀ ਸਿਰਫ਼ ਇਹ ਦੇਖਦੇ ਹਾਏ ਇੰਨੀ ਸਵਾਈ ਲੈ ਲਈ।
ਆਹ।
ਪਰ ਤੁਸੀਂ ਮਿਹਨਤ ਵੀ ਤਾਂ ਦੇਖੋ ਇੰਨੀ।
ਨਹੀਂ ਸਵਾਈ ਤੁਸੀਂ ਵੈਸੇ ਘੱਟ ਲੈਂਦੇ ਇੱਥੇ ਤਾਂ ਬਹੁਤ ਜ਼ਿਆਦਾ ਹੈ।
ਬਹੁਤ ਜ਼ਿਆਦਾ ਸਵਾਈ ਲੈਂਦੇ, ਮੈਂ ਤਾਂ ਬਹੁਤ ਨੋਰਮਲ ਰੱਖੀ ਹੋਈ ਆ।
ਹੂੰ, ਦੋ ਲਿਤੇ ਹੈ। ਪੈਸੇ ਦੇਨੇ ਨੀ ਐ, ਕੋਈ ਵੀ। ਤੁਹਾਨੂੰ ਹਰ ਕੋਈ ਪੈਸੇ ਨੂੰ ਰੋਣ ਥੋੜਾ ਕਰ ਹੀ ਜਾਂਦਾ।
ਉਹੀ ਨਾ ਮਤਲਬ ਬੜਾ ਗੰਦਾ ਲੱਗਦਾ, ਜਦੋਂ ਕੋਈ ਮਿਹਨਤ ਕਰਕੇ ਪੈਸੇ
ਹਾਂ, ਮੈਂ ਤਾਂ ਇਹ ਹੈਰਾਨ ਵੀ ਸਪੈਸ਼ਲ ਨੇਲ ਪੇੰਡ ਲਿਆਈ ਮੈਨੂੰ ਕਿਹਾ ਤੇ। ਮੈਂ ਹੈਰਾਨ ਹੋ ਗਈ।
ਪਿੰਟ ਵੀ ਬਹੁਤ ਮਹਿੰਗੀ ਆਉਂਦੀ ਹੈ।
ਹੋਰ ਦੋ ਸੌ, ਢਾਈ ਸੌ ਤੋਂ- ਘੱਟ ਨੇਲ ਪਿੰਟ ਨਹੀਂ ਹੈਗੀ, ਜੇ ਵਧੀਆ ਹੋਰ ਕੰਪਨੀ ਦੀ ਲੈਣੀ ਫੇਰ ਔ- ਪੰਜਾਹ ਰੁਪਏ ਹੋਰ ਮਹਿੰਗੀ ਹੁੰਦੀ ਆ ਉਹ, ਮੈਂ ਕਿਹਾ ਤਰੀਬਨ ਤਿੰਨ, ਸਾਢੇ ਤਿੰਨ ਸੌ ਤੱਕ- ਮੇਰੀ ਨਿਲਮੜ ਆ ਜਾਂਦੀ ਆ, ਤੇ ਮੈਂ ਇੰਨੀਆਂ ਰੱਖੀਆਂ ਨੇ ਜੇ ਮੈਨੂੰ ਕੋਈ ਕਵੇ ਮੈਂ ਇਹ ਲਗਾਣੀ ਹੈ।
ਫੇਰ- ਫੇਰ ਤੁਸੀਂ ਸਪੈਸ਼ਲ ਤੇਲ ਖਰਚ ਕੇ ਜਾਂਣਦੇ ਹੋ ਐਕਟੀਵਾ ਸਕੂਟਰ 'ਤੇ। ਜਾਂ ਫੇਰ ਉਹ ਵੀ ਤੇਲ ਲੱਗਦਾ, ਫ ਲੋਕੀ ਸਮਝਦੇ ਨਹੀਂ ਕਿ ਮਿਹਨਤ ਕਰਦਾ ਅਗਲਾ ਬੰਦਾ ਵੀ।
ਦੱਸਿਆ ਉਹਨਾਂ ਨੂੰ ਕੀ ਨੇਲਮੈਂਟ ਮਹਿੰਗੀ ਹਾ। ਤਾਂ ਕਰਕੇ ਮੈਂ ਥੋੜਾ ਰੇਟ ਵਧਾਇਆ, ਤੇ।
ਵੀ ਇੰਨਾ ਅੱਛਾ, ਔਰ ਅੱਜ ਕੱਲ ਤਾਂ ਤੁਸੀਂ ਜਿੰਨਾ ਰੇਟ ਰੱਖਿਆ ਨਾ- ਮਾਰਕੀਟ ਚ ਕਿ ਸ਼ੋਪ ਤੇ ਤੁਸੀਂ ਕਿਸੇ ਵਧੀਆ ਜਾਓਗੇ ਨਾ ਇਹੀ ਕੰਮ ਤਿੰਨ- ਤਿੰਨ ਚਾਰ- ਚਾਰ ਹਜ਼ਾਰ ਰੁਪਏ ਦੇ ਵਿੱਚ ਹੋਰ ਹੈ ਟੈਂਪਰੇਲੀ।
ਤੇ ਉਹੀ ਤਾਂ ਮੈਂ ਕਹਿ ਰਹੀ ਹਾਂ।
ਹਾਂਜੀ।
ਤੇ ਸਾਡੇ ਹੈ ਨਾ ਉੱਥੇ ਬਹੁਤ ਜ਼ਿਆਦਾ ਲੈਂਦੇ, ਮੈਂ ਤੇ ਕਿਹਾ ਮੈਂ ਕਿਹਾ ਤੁਸੀਂ ਬਾਜ਼ਾਰ ਘੁੰਮ ਕੇ ਆਓ। ਹੋ ਕੇ ਆਓ ਤੁਸੀਂ ਇੱਥੋਂ ਬਣਵਾ ਕੇ ਆਓ ਤੁਹਾਨੂੰ ਪਤਾ ਲੱਗ ਜਾਣਾ, ਹਾਂ। ਮੈਂ ਮੈਨੂੰ ਤਾਂ ਕੋਈ ਟੈਨਸ਼ਨ ਸੀ, ਮੈਨੂੰ ਦੋ ਤਾਂ ਆਈ ਗਈ ਆਰਡਰ। ਹੁਣ ਤੀਆਂ ਦਾ ਹੈਗਾ ਨਾ, ਅੱਗੋਂ। ਤੇ ਉਹਦੇ ਕਰਕੇ ਮੈਨੂੰ ਦੋ ਕਾਲ ਆ ਗਈਆਂ। ਕੀ ਸਾਡੇ ਨੇਲ ਬਣਾ ਦੇ।
ਮੇਰੇ ਵੀ ਬਣਾ ਦਿਓ ਤੀਆਂ ਵਾਸਤੇ, ਅਸੀਂ ਵੀ ਕਰ ਲਵਾਂਗੇ ਸੈਲੀਬ੍ਰੇਟ। ਤੁਹਾਨੂੰ ਪੇ ਕਰਦਾਂਗੇ।
ਕੋਈ ਗੱਲ ਨੀ ਭੈਣਜੀ ਬਣਾ ਲਾਂਗੇ ਤੁਸੀਂ ਡਿਜਾਇਨ ਸੈਂਡ ਕਰ ਦੇਨਾ ਮੈਨੂੰ। ਫੇਰ ਮੈਂ ਉਹੀ ਡਿਜ਼ਾਇਨ ਤੁਹਾਨੂੰ ਬਣਾ ਦਾਂਗੀ।
ਹਾਂਜੀ- ਹਾਂਜੀ ਹਾਂਜੀ ਭੈਣਜੀ, ਚਲੋ ਠੀਕ। ਠੀਕ ਹੈ ਭੈਣਜੀ, ਫੇਰ ਕਰਾਂਗੇ ਮੈਂ ਤੁਹਾਨੂੰ ਸਤਿ ਸ਼੍ਰੀ ਅਕਾਲ, ਓਕੇ ਜੀ।